ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ-ਚਾਲ ਐ?
ਕੀ ਹਾਲ ਐ?
ਮੈਂ ਵੀ ਠੀਕ ਹਾਂ ਬਿਜ਼ੀ ਤੇ ਨੀ ਹੂੰ,
ਨਹੀਂ ਮੈਂ ਬਿਲਕੁਲ ਫ੍ਰਰੀ ਹਾਂ ਮੈਂ ਹੁਣੇ ਹੀ ਫ੍ਰਰੀ ਹੋਈ ਹਾਂ
ਅੱਛਾ ਜੀ, ਮੈਂ ਉਹੀ ਟਾਈਮ ਦੇ ਕਈ ਕਾਲ ਕੀਤਾ ਬਸ ਯਾਰ ਮੇਰੇ ਨਾਲ ਨੈਫਿਊ ਦਾ ਬਰਡੇ ਵੇ
ਅੱਛਾ-ਅੱਛਾ, ਅੱਛਾ-ਅੱਛਾ ਠੀਕ ਹੈ
ਬੇਕਰੀ ਵਾਲੇ ਕੇਕ ਖਾ-ਖਾ ਕੇ ਬੋਰ ਹੋਗਿਆ, ਬੜੀ ਕਰੀਮ ਹੁੰਦੀ ਆਾ ਕੋਈ ਖਾਂਦਾ ਵੀ ਬੱਚੇ ਵੀ ਨਹੀਂ ਖਾਂਦੇ ਵੇਸਟ ਹੀ ਜਾਂਦਾ ਹੈ। ਤੇ ਮੈਂ ਕਿਹਾ ਚਲੋ, ਤੁਹਾਨੂੰ ਪੁੱਛੇ ਜਾਏ ਹੈ ਪੁੱਛਿਆ ਜਾਏ ਕਿ ਤੁਹਾਡੀ ਜਾਨ ਕਾਰੀ ਚ ਕੋਈ ਹੈਗਾ, ਕੋਈ ਹੋਮ ਬੇਕਰ ਹੋਏ ਜਾਂ ਕੋਈ ਨਵਾਂ ਬੇਕਰ ਹੋਏ ਜੋ ਲੈਸ ਕਰੀਮ ਔਰ ਅੱਛਾ ਇੱਕ ਹੈਲਦੀ ਜਿਹਾ ਫਰੈਸ਼ ਕੇਕ ਬਣਾ ਕੇ ਸਾਨੂੰ ਦੇਏ।
ਓਕੇ ਓਕੇ, ਹਾਂਜੀ-ਹਾਂਜੀ, ਬਿਲਕੁਲ ਹੁਣ ਮੇਰੀਆਂ ਵੀ ਜਿਵੇਂ ਡੋਟਰਸ ਦਾ ਕੁੜੀਆਂ ਦਾ ਬਰਡੇ ਹੁੰਦਾ ਤੇ ਫਿਰ ਅਸੀਂ ਸਪੈਸ਼ਲ ਉਹਨਾਂ ਕੋਲੋਂ ਹੀ ਕੇਕ ਔਡਰ ਕਰਦੇ ਹਾਂ ਔਰ ਅਸੀਂ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਵੀ ਸਾਨੂੰ ਹਾਂ ਇੰਨੀ ਕਰੀਮ ਨੀ ਚਾਹੀਦੀ ਕਿ ਸਾਨੂੰ ਜ਼ਿਆਦਾ ਬ੍ਰੈਡ ਚਾਹੀਦੀ ਹੈ, ਵਿੱਚ ਫਰੂਟਸ ਚਾਹੀਦੇ ਆ ਜਾਂ ਨਟਸ ਅਸੀਂ ਜੋ ਪਾਣਾ ਉਹ ਆਪਣੀ ਆਪ ਦੀ ਚੁਇਸ ਹੁੰਦੀ ਹੈ।
ਉਹੀ ਨਾ ਉਹੀ ਕਿਉਂਕਿ ਜਿਹੜਾ ਬਜ਼ਾਰੋਂ ਲੈਂਦੇ ਆ ਨਾ ਰੇਡੀਮੇਡ ਜਾਂ ਉਹਟੀ ਕਰੀਮ ਹੁੰਦੀ ਹੈ, ਨਾ ਸਾਨੂੰ ਫਰੈਸ਼ਨੈਸ ਪਤਾ ਲੱਗਦੀ ਔਰ ਘਰ ਆਣ ਤੋਂ ਬਾਅਦ ਤੇ ਉਹ ਏਦਾਂ ਲੱਗਦਾ, ਕਿ ਬਿਲਕੁਲ ਹੀ ਬਾਸਾ ਕੇਕ ਹੈ ਤਾਜ਼ਾ ਹੈ ਹੀ ਨਹੀਂ ਨਾ ਖਾਣ ਤੇ ਮਨ ਕਰਦਾ ਨਾ ਦੇਣ ਤੇ ਮਨ ਕਰਦਾ, ਔਰ ਬੱਚੇ ਵੀ ਨਖਰੇ ਕਰਦੇ ਇੱਕ ਅੱਜ-ਕੱਲ੍ਹ ਬੱਚਿਆਂ ਦੀ ਡਿਮਾਂਡਸ ਬ ਹੁਣ ਮੇਰਾ ਨੈਫਿੂਉ ਹੈ ਨਾ ਉਹ ਕਾਓ ਦਾ ਫੈਨ ਏ ਉਹਨੂੰ ਕਾਓ ਬਹੁਤ ਪਸੰਦ ਉਹਨੂੰ ਹਰ ਚੀਜ਼ ਵਿੱਚ ਕਾਓ, ਚਾਹੀਦੀ ਐ। ਕਾਓ ਪ੍ਰਿੰਟ ਵਾਲੇ ਕਪੜੇ ਕਾਓ ਕਾਓ ਵਾਲਾ ਕਾਰਟੂਨ ਕਾਓ ਵਾਲਾ, ਟੋਏ ਤੇ ਮੈਂ ਸੋਚ ਰਹੀ ਹਾਂ ਕਿ ਉਹਨੂੰ ਸਰਪ੍ਰਾਈਜ਼ ਕਰਾਂ ਕਿ ਮੈਂ ਉਹਨੂੰ ਕਾਓ ਦੀ ਸ਼ੇਪ ਚ ਜਾਂ ਕਓ ਰਿਗਾਰਡਿੰਗ ਕੋਈ ਅੱਛਾ ਜਾ ਕੇ ਕਸਟਮਾਈਜ਼ ਕਰਾਵਾਂ
ਹਾਂ-ਹਾਂ, ਓਕੇ-ਓਕੇ ਬਿਲਕੁਲ ਅੱਛਾ ਮੇਰੀ ਨਾ ਜਦੋਂ ਡੋਟਰ ਦਾ ਬਰਡੇ ਸੀ ਨਾ, ਤੇ ਅਸੀਂ ਉਹਦੇ ਵਾਸਤੇ ਨਾ ਪੈਪਾ ਪਿਗ ਵਾਲਾ ਕੇਕ ਔਡਰ ਕੀਤਾ ਸੀਗਾ, ਉਹਦੇ ਵਿੱਚ ਪੂਰਾ ਫੇਸ ਉਹਨੇ ਪੈਪਾ ਦਾ ਹੀ ਲਗਾਇਆ ਹੋਇਆ ਸੀ। ਸੀਗਾ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਕ
ਏਦਾਂ ਦਾ ਹੀ ਕੁਛ ਚਾਹ ਰਹੀ, ਆ ਨਾ ਕਿ ਉਹ ਖੁਸ਼ ਹੋਜੇ ਇੱਕਦਮ ਤੁਸੀਂ ਉਹਨੂੰ ਖਓ, ਦਾ ਕੋਈ ਸੋਫਟ ਟੋਆਏ ਦੇਦੋ। ਕੋਈ ਹਾਰਡ ਢੁਆਈ ਦੇ ਦੋ ਤੇ ਬਸ ਖੁਸ਼ ਹੋ ਜਾਂਦਾ ਹੈ, ਤੇ ਮੇਰਾ ਮਨ ਐਹੀ ਕਿ
ਹੂੰ,
ਕਾਹਓ ਹੀ ਦੇਏ ਉਹਨੂੰ ਹੋਰ ਉਹਦਾ ਫੇਵਰੇਟ ਵਰਡ ਇੱਕ
ਹਾਂ ਅੱਛਾ-ਅੱਛਾ ਨਹੀਂ-ਨਹੀਂ ਬੜੀ ਅੱਛੀ ਗੱਲ ਐ, ਫਿਰ ਜੋ ਬੱਚਿਆਂ ਨੂੰ ਚਾਹੀਦਾ ਤੁਹਾਨੂੰ ਉਹੀ ਉਹਨੂੰ ਦੇਣਾ ਚਾਹੀਦਾ ਐ, ਅਗਰ ਉਹਨੂੰ ਉਹ ਪਸੰਦ ਹੈਗਾ ਤੇ, ਚਲੋ ਵਧੀਆ, ਅੱਛਾ ਤਾਂ ਅਸੀਂ ਨਾ ਆਪਣੇ ਬੇ ਬੱਚਿਆਂ ਵਾਸਤੇ ਕੇਕ ਜਿਹੜਾ ਸੀ ਅ ਯਮੁਨਾਨਗਰ ਇਥੇ ਅਹ ਨਾਲੀ ਸਿਟੀ ਹੈਗੀ ਹੋ। ੳਹਥੋ ਔਡਰ ਕਰਦੇ ਆ ਔਰ ਉੱਥੇ ਇੱਕ ਅ ਬੇਕਰੀ ਹੈ। ਚੰਡੀਗੜ੍ਹ ਬੇਕਰਸ ਔਰ ਉਹ ਬੜੀ ਅੱਛੀ ਬੇਕਰੀ ਚੱਲ ਰਹੀ ਅੱਜ ਕੱਲ ਨੰਬਰ ਵਨ। ਤੇ ਚੱਲ ਰਹੀ ਹੈ ਉਹਦਾ ਤੁਸੀਂ ਦੇਖੋਗੇ ਅ ਜੋ ਵੀ ਉਹ ਕੇਕ ਬਣਾਉਣ। ਉਹ ਦਾ ਟੇਕਚਰ ਉਹ ਦੀ ਅ ਟੈਸਟ ਉਹ ਦਾ ਔਰ। ਜੋ ਵੀ ਉਹਦੇ ਵਿੱਚ ਉਹ ਆਪ ਆਪਣਾ ਫਰੂਟ। ਸਪਲਾਈ ਕਰਦਾ ਜਾਂ ਨਟ ਸਪਲਾਈ ਕਰਦਾ। ਉਹ ਬਹੁਤ ਹੀ ਫਰੈਸ਼ ਹੁੰਦੀਆਂ ਔਰ ਓਰੀਜਨਲ। ਹੁੰ ਬਿਲਕੁਲ ਟੇਸਟਲੈ ਨਹੀਂ ਹੁੰਦੀਆਂ ਉਹ ਚੀਜ਼ਾਂ। ਇੱਕ ਕਰੀਮ
ਨਹੀਂ ਮੈਂ ਇੱਕ ਓਨਲਾਈਨ ਵੀ ਪਤਾ ਕੀਤਾ ਵੇ। ਮੈਂ ਓਨਲਾਈਨ ਵੀ ਇਕ ਕੀਤਾ ਕੇਕ ਬੇਕ। ਕੇਕ ਵਿਦ ਬੇਕਸ ਦੇ ਨਾਮ ਤੋਂ ਪੇਜ ਏ। ਰਿਵਿਊਜ ਕਾਫੀ ਅੱਛੇ ਨੇ ਤੇ ਮੈਂ ਦੇਖਿਆ ਤੁਸੀਂ ਵੀ ਉਹਨੂੰ ਫੋਲੋ ਕਰਦੇ ਹੋ। ਤੁਸੀਂ ਅਨਫੋਲੋ ਕਰਦੇ ਹੋ। ਮੈਂ ਤੁਹਾਨੂੰ ਤਾਂ ਹੀ ਮੈਂ ਕਿਹਾ ਤੁਸੀਂ ਕਿ ਪਿਤਾ ਉੱਥੋਂ ਬਣਵਾਇਆ ਹੋਇਆ ਕੋਈ ਬਣਵਾਇਆ ਸੀ ਕਿ
ਨਹੀਂ ਨਹੀਂ ਮੈਂ ਵੈਸੇ ਫੋਲੋ ਕੀਤਾ ਹੋਏਗਾ ਉਹਨੂੰ ਮੈਨੂੰ ਵੀ ਬਸ। ਪਸੰਦ ਹੈ ਸਭ ਚੀਜ਼ਾਂ ਦੇਖਣੀਆਂ। ਨਵੇਂ ਨਵੇ ਹਾਂ ਡਿਜ਼ਾਇਨ ਵਗੈਰਾ ਉਹ ਬਣਾਉਦੇ ਨੇ।
ਉੱਥੋਂ ਟਰਾਈ ਕਰਾਇਆ ਜਾਏ ਕਿ ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ ਸੀ। ਉਹ ਕਹਿੰਦੇ ਤੁਸੀਂ ਜੋ ਮਰਜੀ ਕਸਟਮਾਈਜ਼ ਕਰਾਓ ਅਸੀਂ ਬ੍ਰੈਡ ਵੀ। ਤੁਹਾਡੇ ਅਕੋਡਿੰਗ ਕਸਟਮਾਈਜ਼ ਕਰਦਾਂਗੇ ਜੇ ਅਗਰ ਤੁਸੀਂ ਸੂਜੀ ਬ੍ਰੈਡ। ਚਾਹੁੰਦੇ ਹੋ ਹਨਾ, ਤੁਸੀਂ ਨੋ ਮੈਦਾ ਕੇਕ ਚਾਹੁੰਦੇ ਹੋ ਅਸੀਂ ਉਹ ਵੀ ਕਰ ਦਿੰਦੇ ਹਾਂ ਅਸੀਂ ਆਟਾ ਕੇਕ ਵੀ ਬੇਖ ਕਰਦੇ ਹਾਂ ਬਟ ਇਹ ਕਿ ਆਟਾ ਕੇਕ ਚ ਤੁਹਾਨੂੰ ਨਾ ਜ਼ਿਆਦਾ ਟੇਸਟ। ਨਹੀਂ ਆਏਗਾ ਕਿਉਂਕਿ ਉਹ ਥੋੜਾ ਜਿਹਾ ਫਲਫੀ ਕੱਟ ਹੁੰਦਾ ਐਜ ਕੰਪੈਰੀਜ਼ਨ ਟੂ ਮੈਦਾ।
ਔਰ ਪਤਾ ਨੀ ਉਹ ਟੇਸਟ ਦੇ ਨਾਲ ਬੱਚੇ ਖਾ ਪਾਉਣਗੇ। ਕੇ ਨਹੀਂ ਖਾ ਪਾਣਗੇ ਥੋੜਾ ਜਿਹਾ ਇਹ ਵੀ ਇੱਕ ਇਸ਼ੂ ਹੁੰਦਾ ਬੱਚਿਆਂ ਨੂੰ ਨਾ ਹਾਂਜੀ ਸ਼ੁਰੂ ਤੋਂ ਟੇਸਟ
ਕਰਨਗੇ ਉਹਨਾਂ ਨੂੰ ਕੇਕ ਵਾਲੀ ਫੀਲਿੰਗ ਨੀ ਆਏਗੀ ਤੇ ਮੈਂ ਫਿਰ ਉਹਨਾਂ ਨੂੰ ਇਹੀ ਬੋਲਿਆ ਮੇ ਜੋ ਉਹਨਾਂ ਨਾਲ ਹੋਈ ਨਾ ਮੈਂ ਉਹਨਾਂ ਨੂੰ ਇਹ ਬੋਲਿਆ ਮੈਂ ਕਿਹਾ ਫਿਰ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆਪਣਾ ਬੈਸਟ। ਵਾਰੀ ਬਣਾ ਕੇ ਦੋ ਸਾਨੂੰ ਆਟਾ ਕੇਕ ਅਸੀਂ ਵੈਸੇ ਹੀ ਰੈਗੂਲਰ ਆਪਣੇ ਘਰ ਵਾਸਤੇ ਟਰਾਈ ਕਰ ਲਾਂਗੇ ਤੁਹਾਡਾ। ਤੇ ਉਹਨੇ ਕਿਹਾ ਠੀਕ ਹੈ ਕਿ ਅਸੀਂ ਤੁਹਾਡੇ ਲਈ ਇੱਕ ਵਾਰੀ। ਬਣਾਉਂਦੇ ਆ ਤੇ ਮੈਨੂੰ ਮੈਂ ਦੇਖਿਆ ਕਿ ਤੁਸੀਂ ਫੋਲੋ ਕਰਦੇ ਹੋ ਤੇ ਮੈਂ ਕਿਹਾ ਚਲੋ ਸ਼ਾਇਦ ਪੁੱਛਾਂ ਤੁਸੀਂ ਸ਼ਾਇਦ ਟਰਾਈ।
ਨਹੀਂ ਨਹੀਂ ਮੈਂ ਉਹਨਾਂ ਕੋਲੋਂ ਟਰਾਈ ਨਹੀਂ ਕੀਤਾ ਬਟ ਮੈਨੂੰ ਅੱਛਾ ਲੱਗਦਾ ੳਵਲਾ ਪੇਜ ਜਿਵੇਂ। ਫੋਟੋ ਸ ਵੀਡੀਓ ਸ ਵਗੈਰਾ ਪਾਦੇ ਮੈਂ ਵੀ ਜਰੂਰ ਟ੍ਰਾਈ ਕਰਾਂਗੀ ਪਹਿਲੇ।
ਹਮ ਮੈਂ ਪੁੱਛਣਾ ਤਾਂ ਜਰੂਰੀ ਸਮਝਿਆ ਨਾ ਕਿਉਂਕਿ ਉਹਨਾਂ ਦੀ ਥੋੜਾ ਪ੍ਰਾਈਜ਼ ਰੇਂਜ। ਉਹਨਾਂ ਨੇ ਮੈਨੂੰ। ਕੇ ਜ ਟੂ ਕੇ ਜੀ ਵੇਟ ਦਾ ਕੇਕ ਉਹਨਾਂ ਨੇ ਮੈਨੂੰ ਬੋਲਿਆ ਹੈ। ਪੱਚੀ ਸੌ ਰੁਪਏ ਦਾ। ਤੇ ਮੈਨੂੰ ਉਹ ਥੋੜਾ ਜਿਹਾ ਐਕਸਪੈਂਸਿਵ ਲੱਗ ਰਿਹਾ ਮਤਲਬ ਕਿ। ਜਿਹਦੇ ਵਿੱਚੋਂ ਟਰਾਂਸਪੋਰਟੇਸ਼ਨ ਵੀ ਸਾਡੀ ਅਸੀਂ ਖੁਦ ਜਾ ਕੇ ਲੈ ਕੇ। ਆਣਾ ਹਨਾ ਹੋਮ ਡਿਲੀਵਰੀ ਵੀ ਨੀ ਹੈਗੀ ਅਗਰ ਅਸੀਂ ਕੁਛ ਅਸਸਰੀ ਲ। ਮੰਗਵਾਉਂਦੇ ਹਾਂ ਉਹ ਵੀ ਸਾਡੀ ਏ ਅਗਰ ਕੁਛ ਅਸੀਂ ਸਪੈਸ਼ਲ ਹੈਪੀ ਬਰਡੇ ਚਾਹੁੰਦੇ ਹਾਂ। ਤੇ ਮੇਰਾ ਥੋੜਾ ਇਹ ਹੁੰਦਾ ਮੋਟਿਵ ਕਿ ਜਿਹੜਾ ਅਸੀਂ ਕੇਕ ਬਣਵਾਈ- ਨਾ ਉਹਦੀ ਸਾਰੀ ਆਈਟਮਾਂ ਐਡੇਬਲ ਹੋਣ ਕੁਛ ਵੀ ਐਸਾ ਨਾ ਹੋਏ ਜਿਹੜਾ- ਸੁੱਟਣਾ ਪਏ ਹਨਾ ਡੈਕੋਰੇਸ਼ਨ ਵਾਲਾ ਫਲਾਰ ਮੈਂ ਤੇ ਆਰਟੀਫਿਸ਼ਲ ਫਲਾਰ ਵੀ ਲਗਵਾਣੇ ਪਸੰਦ ਨਹੀਂ ਕਰਦੀ ਮੈਂ ਕਹਿੰਦੀ ਹਾਂ ਕਿ ਫਰੈਸ਼ ਫਲਾਰਸ ਹੀ ਲਗਾਓ ਇੱਕ ਤਾਂ ਸੋਹਣੇ ਲੱਗਦੇ ਆ ਬਾਅਦ ਚ ਚਲੋ ਮੁੁਰਜ਼ਾ ਜਾਂਦੇ ਥਰੋ ਕਰ ਦੋ ਨਹੀਂ ਤੇ ਉਹ ਪਲਾਸਟਿਕ ਵਾਲੇ ਫਲਾਰਸ, ਪਲਾਸਟਿਕ ਵਾਲੇ ਜਿਹੜੇ ਉੱਤੇ ਉਹਨਾਂ ਨੇ ਕਈ ਚੀਜ਼ਾਂ- ਲਗਾਈਆਂ ਹੁੰਦੀਆਂ ਹਨਾ ਬੱਚੇ ਕਈ ਵਾਰੀ ਗਲਤੀ ਨਾਲ ਮੂੰਹ
ਹਾਂ ਜਾਂ ਤੇ ਉਹ ਫਲਾਰ ਜਿਹੜੇ ਹੈ ਨੇ ਅੱਜ ਕੱਲ ਉਹ ਚੋਕਲੇਟਸ ਵਾਲੇ ਲ ਦਿੰਦੇ ਹੈ। ਅੱਛਾ। ਮੈਨੂੰ ਨਾ ਕਰੀਮ ਵਾਲੇ ਫਲਾਵਰਸ ਅੱਛੇ ਲੱਗਦੇ। ਵੀ ਠੀਕ ਹੈ ਉਹ ਬੱਚੇ ਇਜ਼ਲੀ ਖਾ ਲੈਂਦੇ ਆ। ਜਿਹੜੇ ਚੋਕਲੇਟ ਵਾਲੇ ਅ ਫਲਾਵਰ ਨਾ ਉਹ ਵਾਈਟ ਚੋਕਲੇਟ ਦੇ ਫਲਾਵਰ ਯੂਜ ਕਰਦੇ ਆ। ਉਹਦੇ ਵਿੱਚ ਕੁਛ ਵੀ ਕਰੈਕਟਰ ਬਣਾਣਾ ਹੋਏਗਾ ਜਰੂਰੀ ਨੀ ਹੈ ਕਿ ਫਲਰਸ ਔਰ ਉਹ ਥੋੜ੍ਹਾ ਖਾਣਾ ਹਾਰਡ ਹੁੰਦਾ ਹੈ। ਜਿਵੇਂ ਕਿ ਉਹਦੇ ਉੱਤੇ ਵਾਈਟ ਕ੍ਰਿਸਟਲ ਵੀ ਹੁੰਦੇ ਹੈ, ਕਲਰਫੁਲ ਕ੍ਰਿਸਟਲ ਵੀ ਹੁੰ ਉ ਸਟੋਗ ਉਹ ਨਹੀਂ ਖਾਏ ਜਾਂਦੇ। ਉਹ ਥੋੜੇ ਸਹੀ ਨਹੀਂ ਹੁੰ- ਹੁੰਦੀ ਉਹ ਵਾਈਟ ਸ਼ੂਗਰ ਹੀ ਹੈ ਬਟ ਉਹ ਖਾਣੇ ਇਜ਼ਲੀ ਨਹੀਂ ਹੈ ਬੱਚਿਆਂ ਵਾਸਤੇ ਬਾਕੀ ਤੁਸੀਂ ਜਿਹੜੀ ਬੇਕਰੀ ਕਹਿ ਰਹੇ ਹੋ। ਤੁਸੀ ਓਥੇ ਟਰਾਈ ਕਰਕੇ ਆਓ।
ਹਾਂ। ਅਗਰ ਤੁਹਾਨੂੰ ਅੱਛਾ ਲੱਗਦਾ ਉੱਥੋਂ ਦਾ ਕੇਕ ਤੇ ਫਿਰ ਮੈਂ ਵੀ
ਬਾਕੀ ਮੈਂ ਚੰਡੀਗੜ੍ਹ ਪੇਪਰਸ ਵੀ ਜਾਂਦੀ ਆਂ ਇੱਕ ਵਾਰ ਓਥੋਂ ਵੀ ਇੱਕ ਵਾਰੀ ਕਨਫਰਮ ਕਰਨੀ ਆ। ਉਨ੍ਹਾਂ ਦਾ ਪਰਾਈਜ ਰੇਨਜ ਕੀ ਐ। ਅਗਰ ਤੁਸੀਂ ਕਹਿ ਰਹੇ ਹੋ ਨੀਅਰ ਸਿਟੀ ਦੇ ਰਉਡ ਤੇ ਫੇਰ ਆਪਾਂ ਟੇਸਟ ਵੀ ਜਾ ਕੇ ਕਰ ਸਕਦੇ ਹਾਂ ਇੱਕ ਵਾਰੀ ਪਤਾ ਲੱਗ ਜਾਂਦਾ ਕੀ ਸਵਾਦ ਹੈ ਹਨਾ। ਤੇ ਮੈਨੂੰ ਬਾਕੀ ਇਹ ਲੱਗਦਾ ਹੈ। ਕਿ ਫਾਊਂਟੇਨ ਵੀ ਨਾ ਯੂਜ ਕੀਤਾ ਹੋਏ। ਫਾਂਉਡੇਨ ਜਿਹੜਾ ਯੂਜ ਕਰਦੇ ਨੇ ਬਹੁਤ ਮਿੱਠਾ ਹੁੰਦਾ ਬੱਚਿਆਂ ਲਈ ਪਰ ਬੱਚਿਆਂ ਨੂੰ ਬੜਾ ਸਵਾਦ
ਬੱਚਿਆਂ ਨੂੰ ਸਵਾਦ ਲੱਗਦਾ। ਸਾਰਿਆਂ ਦੇ ਖਾਣ ਵਾਲਿਆਂ ਨੀ ਕਈ ਚੀਜ਼ਾਂ ਹੁੰਦੀਆਂ ਵੱਡੇ ਨਹੀਂ ਖਾ ਸਕਦੇ ਕਿਸੇ ਨੂੰ ਕੀ ਪ੍ਰੋਬਲਮ ਹੈ, ਕਿਸੇ ਨੂੰ ਕੀ ਪ੍ਰੋਬਲਮ ਹੈ। ਵੱਡਿਆਂ ਥੋੜਾ, ਹਲਕਾ -ਫੁਲਕਾ ਮਿੱਠਾ ਹੀ ਬੱਚਿਆਂ ਨੂੰ ਵੀ ਹਲਕਾ- ਫੁਲਕਾ ਮਿੱਠਾ ਹੀ ਦੇਣਾ
ਮਿੱਠਾ ਹੀ ਦੇਣਾ ਚਾਹੀਦਾ ਸਹੀ ਗੱਲ ਹੈ ਪਰ ਉਹ ਫਾਊਂਟੇਨ ਵੇਖ ਕੇ ਕਰੇਜ਼ੀ ਹੋ ਜਾਂਦੇ ਨੇ ਨਾ ਯ ਸਾਨੂੰ ਹੀ ਚਾਹੀਦਾ ਹੈ। ਉਹ ਫੇਰ ਚੁੱਕ ਹੀ ਲੈ ਜਾਂਦੇ ਨੇ ਕੇਕ ਕਟਿੰਗ ਦੇ ਟਾਈਮ ਤੇ ਕੀ ਮੰਮਾ ਮੇਰੇ ਕੋਲ
ਕੋਈ ਬੱਚੇ ਦੇ ਕੇਕ ਕੱਟਿੰਗ ਤੋਂ ਪਹਿਲਾਂ ਹੀ ਕੇਕ ਲੈ ਜਾਂਦੇ ਨੇ। ਸਾਡੇ ਤੇ ਕਰ ਕਈ ਐਸ ਗੱਲਾਂ ਹੁੰਦੀਆਂ ਨੇ। ਬੱਚਿਆਂ ਦੇ ਬਰਡੇ ਕਰਦੇ ਹਾਂ ਤੇ, ਬਿਲਕੁਲ ਠੀਕ ਹੈ ਤੇ ਖਾਣਾ ਬਿਲਕੁਲ-ਬਿਲਕੁਲ ਸਹੀ ਗੱਲ ਹੈ ਹਾਂ।
ਚਲੋ ਅੱਛੀ ਸੁਜੈਸ਼ਨ ਰਹੀ। ਤੁਸੀਂ ਵੈਸੇ ਯੂਜਅਲੀ ਕਿਹੜਾ ਬੱਚਿਆਂ ਲਈ ਮੰਗਵਾਉਂਦੇ। ਮੇਰੇ ਖਿਆਲ ਚੋਕਲੇਟ ਤੇ ਥੋੜਾ ਉਹ ਲਈ ਹਾਰਡ ਹੋ ਜਾਏਗਾ। ਸਾਨੂੰ ਫਰੂਟ ਕੇਕ ਤੇ ਹੀ ਜਾਣਾ
ਆ ਨਾ ਸਾਡੇ ਘਰ ਦੇ ਜ਼ਿਆਦਾ ਲਾਈਕ ਕਰਦੇ ਨਾ ਵਾਈਟ ਫੋਰਸਟ ਕੇਕ। ਉਹਦਾ ਟੇਸਟ ਬਹੁਤ ਅੱਛਾ ਹੈ। ਤੁਸੀਂ, ਹਾਂਜੀ-ਹਾਂਜੀ, ਉਹ-ਉਹ ਤੁਸੀਂ ਜ਼ਰੂਰ ਟਰਾਈ ਕਰਨਾ ਵਾਈਟ ਫੋਰੈਸਟ ਕੇਕ। ਉਹ ਖਾਣ ਦੇ ਵਿੱਚ ਵੀ ਬਹੁਤ ਅੱਛਾ ਹੈ। ਔਰ ਉਹਦੇ ਵਿੱਚ ਕਰ੍ਰੀਮ ਵੀ ਥੋੜ੍ਹੀ ਘੱਟ ਪੈਂਦੀ ਹੈ। ਜ਼ਿਆਦਾ ਉਹਦੇ ਵਿੱਚ ਬ੍ਰੈਡ ਹੁੰ ਦੀ ਹੈ ਥੜੀ ਫਲੱਫੀ ਹੁੰਦੀ ਹੈ। ਟੇਸਟ ਹੁੰਦਾ ਡਿਫਰੈਂਟ ਜਿਹਾ ਹੁੰਦਾ। ਔਰ ਉਹਦੇ ਵਿੱਚ ਉਹ ਵੀ ਪਾਉਣਗੇ, ਫਰੂਟਸ ਵੀ ਪਾਉਣਗੇ। ਫਰੂਟ ਵੀ ਤੁਸੀਂ ਆਪਣੇ ਚੂਜ ਕਰ ਸਕਦੇ ਹੋ ਕਿ ਤੁਸੀਂ ਕਿਹੜਾ ਫਰੂਟ ਪਉਣਾ ਹੈ। ਤੁਸੀਂ ਉਹਨੂੰ ਮਤਲਬ ਓਵਰਲ
ਕੇਕ ਦੇ ਵਿੱਚ ਤੇ ਸਾਰੇ ਐਗਜੋਟਿਕ ਫਰੂਟਸ ਹੀ ਪਾਉਂਦੇ ਨੇ ਮੈਨੂੰ ਲੱਗਦਾ। ਸਾਰੇ ਜਿਹੜੇ ਬਾਹਰ
ਸਕਦੇ ਹੋ ਉਹਨਾਂ ਨੂੰ, ਬਿਲਕੁਲ-ਬਿਲਕੁਲ ਤੁਸੀਂ ਆਪਣੀ ਚੋਇਸ ਵੀ ਦੱਸ ਸਕਦੇ ਹੋ ਐਕਸਟਰਾ ਤੋਂ ਵੀ ਅਸੀਂ ਇਹ ਚੀਜ਼ ਐਡ ਔ
ਐਡ ਕਰਾਣੀ ਹੈ ਹਨਾ। ਮੈਂ ਉਹੀ ਸੋਚ ਰਹੀ ਹਾਂ। ਕਿ ਇੱਕ ਵਾਰੀ ਪਹਿਲੇ ਸਿੱ ਤੋਂ ਟ੍ਰ ਕਰਨਾ ਕਿ ਕਿਉਂਕਿ ਸਿਟੀ ਵਾਲੇ ਨੂੰ ਫੇਰ ਅਸੀਂ ਕੰਪਲੇਂਨ ਤੇ ਕਰ ਸਕਦੇ। ਅਓਨਲਾਈਨ ਵੱਲ ਆਪਾਂ ਕੰਪਲੇਂਟ ਵੀ ਨੀ ਕਰ ਸਕਦੇ। ਜੇ ਸਾਨੂੰ ਨਾ ਜਚਿਆ ਤੇ ਔਰ ਟਾਈਮ ਰਹਿੰ ਕਦੇ ਫੇਰ ਬੰਦਾ ਥੋੜਾ ਠੀਕ ਕਰਾਉਣਾ ਹੋਏ ਤੇ ਠੀਕ ਵੀ
ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ ਅੱਛਾ। ਉਹਨਾਂ ਕੋਲੋਂ ਤੁਹਾਨੂੰ ਸਾਰਾ ਸਮਾਨ ਵੀ ਮਿਲ ਜਾਂਦਾ। ਜੋ ਤੁਸੀਂ ਕੈਂਡਲ ਵਗੈਰਾ ਲੈਣ ਹੈ ਜਾਂ ਸੈਸ਼ ਲੈਣਾ, ਕਰਾਉਨ ਲੈਣਾ ਹੈ। ਹਾਂਜੀ।
ਕਿਸੇ ਹੋਰ ਜਗ੍ਹਾ ਤੇ ਜਾ ਕੇ
ਹਾਂ, ਬਿਲਕੁਲ ਕੈਪ ਵਗੈਰਾ ਬੱਚਿਆਂ ਵਾਸਤੇ ਸਭ ਕੁਛ ਅਵੇਲੇਬਲ ਤੁਹਾਨੂੰ ਹੋ ਜਾਂਦਾ ਹੈ। ਇਜਿਲੀ ਮਿਲ ਜਾਂਦਾ ਹੈ। ਕੋਈ ਐਸੀ ਗੱਲ ਨੀ ਹੈਗੀ ਔਰ ਪੇਸਟਰੀਜ਼ ਵਗੈਰਾ ਵੀ ਅਗਰ ਤੁਹਾਨੂੰ ਐਕਸਟ੍ਰਰਾ ਤੋਂ ਕੱਪ ਕੇ ਕੁਝ ਚਾਹੀਦਾ ਹੈ ਉਹ ਵੀ ਉਹਨਾਂ ਦਾ ਬਹੁਤ ਟੇਸਟੀ ਹੁੰਦਾ ਐ।
ਬਿਲਕੁਲ-ਬਿਲਕੁਲ ਮੇਰਾ ਉਹੀ ਮੰਨਐ ਕਿ ਕੱਪ ਕਪਕੇਕ ਔਰ ਬਰਾਉਨੀ ਨਾਲ ਐਡ ਕਰ ਲਈ ਕਿਉਂਕਿ ਬੱਚੇ ਬੱਚੇ ਜ਼ਿਆਦਾ ਖੁਸ਼ ਹੋ ਕੇ ਉਹੀ ਇੰਜੋਯ ਕਰਦੇ ਨੇ ਸਰਵ ਕਰਨਾ ਵੀ ਇਜ਼ੀ ਹੁੰਦਾ ਹੈ, ਕੰਪੈਟਿਵਲੀ ਕੇਕ ਨੂੰ। ਕੇਕ ਥੋੜਾ ਜਿਹਾ ਮੈਸੀ ਕਰਏਟ ਹੋ ਜਾਂਦਾ ਐ। ਹਨਾ, ਸ਼ੇਪ ਵੀ ਖ਼ਰਾਬ ਹੋ ਜਾਂਦੀ ਟੁੱਟ ਵੀ ਜਾਂਦਾ ਕੇਕ ਵੱਡੇ ਖਾ ਸਕਦੇ ਨੇ ਤੇ ਬੱਚਿਆਂ ਲਈ ਆਪਾਂ ਬਰਾਉਨੀਜ਼ ਔਰ ਆਪਣਾ ਕਪਕੇਕ ਔਰ ਡੋਨਟਸ, ਡੋਨਟਸ ਵੀ ਅੱਜ -ਕੱਲ ਬੜੇ ਪਾਪੂਲਰ ਹੋਏ ਦੇ ਨੇ ਬੱਚਿਆਂ ਮ
ਬਿਲਕੁਲ-ਬਿਲਕੁਲ-ਬਿਲਕੁਲ ਮੇਰੀ ਡੋਟਰ ਵੀ ਬਹੁਤ ਲਾਈਕ ਕਰਦੀ ਹੈ ਡੋਨਡਸ। ਉਹ ਵੀ ਸਪੈਸ਼ਲ ਆਪਣੇ ਪਾਪਾ ਨੂੰ ਕੇਗੀ ਕਿ ਮੈਨੂੰ ਉੱਥੋਂ ਡੋਨਟਸ ਲੈ ਕੇ ਦਿਓ। ਔਰ ਬ੍ਰਉਨੀ ਵੀ ਬਰਾਉਨੀ ਵੀ ਬਹੁਤ ਪਸੰਦ ਕਰਦੇ ਕਿ ਮੁਜੇ ਵਹੀ ਖਣੀ ਹੈ ਸੋਫਟ ਹੁੰਦੀ ਹੈ ਨਾ, ਹਾਂਜੀ। ਅੱਛਾ ਪਤਾ ਕੀ ਹੈ ਬੱਚੇ ਹਾਰਡ ਨਾਲੋਂ ਜ ਜ਼ਿਆਦਾ ਸੋਫਟ ਚੀਜ਼ਾਂ ਲਾਈਕ ਕਰਦੇ ਆ ਖਾਣੀਆਂ। ਹਮ, ਹਾਂਜੀ ਘੱਟ ਲੱਗਦੇ ਨੇ ਬਿਲਕੁਲ ਤੇ ਫੇਰ ਉਹ ਉਹਨਾਂ ਦਾ ਟੇਸਟੀ ਹੁੰਦਾ ਹੈ ਤੇ ਤੁਸੀਂ ਉਹਨਾਂ ਤੋਂ ਜ਼ਰੂਰ ਟਰਾਈ ਕਰਨਾ ਮੈਨੂੰ ਵੀ ਦੱਸਣਾ ਕਿ ਤੁਸੀਂ ਬਣਵਾਇਆ ਤੁਹਾਨੂੰ ਕਿਵੇਂ ਲੱਗਿਆ ਔਰ ਤੁਸੀਂ ਇੱਕ ਵਾਰੀ ਓਧਰ ਓਨਲਾਈਨ ਵੀ ਚੈਕ ਕਰਲੋ
ਹਾਂ, ਓਨਲਾਈਨ ਤੇ ਮੈਂ ਸਾਰਾ ਇਨਕੁਇਰ ਕਰ ਲਿਆ ਮੈਨੂੰ ਲੱਗਿਆ ਤੁਸੀਂ ਡਰ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਫੋਨ ਲਾਇਆ ਸੀ ਤੇ ਪਰ ਮੈਂ ਇੱਕ ਵਾਰੀ ਸਿਟੀ ਵੀ ਜਾਵਾਂਗੀ। ਸਿਟੀ ਵਾਲਾ ਕੰਪੇਅਰ ਕਰਨੀ ਆ। ਫੇਰ ਦੋਨਾਂ ਵਿੱਚੋਂ ਜੋ ਵੀ ਬੈਸਟ ਹੁੰਦਾ ਉਥੋਂ ਆਪਾਂ ਪਿਕ ਕਰ ਲਾਂਗੇ। ਥੋੜ੍ਹੀ ਜਲਦਬਾਜ਼ੀ ਨਹੀਂ ਕਰਦੇ। ਹਾਲੇ ਆਪਣੇ ਕੋਲ ਟਾਈਮ ਹੈਗਾ ਹੈ।
ਠੀਕ ਹੈ-ਠੀਕ ਹੈ, ਬਿਲਕੁਲ ਠੀਕ ਹੈ। ਚਲੋ ਜਿਵੇਂ ਹੋਇਆ ਫੇਰ ਮੈਨੂੰ ਤੁਸੀਂ ਦੱਸ ਦੇਣਾ
ਹਾਂਜੀ, ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਤੇ ਸਿਟੀ ਵਾਲੇ ਨੂੰ ਵੀ ਮੈਂ ਭਾਵੇਂ ਤੁਹਾਡਾ ਰੈਫਰੈਂਸ ਦੇ ਦਾਂਗੀ ਕਿਵੇ ਤੁਹਾਡੇ ਥੂ ਆਈ ਹਾਂ ਕਿਉਂਕਿ ਮੈਂ ਸਿਟੀ ਤੋਂ ਪਹਿਲ ਬਣਇਆ ਨੀ ਠੀਕ ਹੈ, ਓਕੇ ਜੀ। ਫੇਰ ਮੈਂ ਦੱਸਣੀ ਆ ਤੁਹਾਨੂੰ ਜਿੱਦਾਂ ਵੀ ਰਹੇਗਾ
ਜ਼ਰੂਰ-ਜ਼ਰੂਰ ਜੀ, ਓਕੇ ਜੀ, ਬਾਏ-ਬਾਏ, ਸਤਿ ਸ਼੍ਰੀ ਅਕਾਲ ਜੀ ਠੀਕ ਹੈ।